ਹੈਲੋ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਐ?
ਬਸ ਵਧੀਆ ਤੁਸੀਂ ਦੱਸੋ?
ਬਸ ਅਸੀਂ ਵੀ ਵਧੀਆ ਹੋਰ ਕੀ ਕਰਦੇ ਸੀ?
ਕੀ ਕਰਦੇ?
ਬੱਸ ਅੱਛਾ ਮੈਂ ਵੀ ਬਸ ਵੀ ਪਲੀਸ ਚਾਹ ਹੀ ਬਣਾਉਣ ਆਈ ਸੀ, ਮੈਂ ਕਿਹਾ ਚਲ ਚਾਹ ਪਿੰਨੇ ਆ।
ਅੱਛਾ।
ਹੋ ਕੇ ਆਈਏ ਫੋਨ ਇਹ ਸੁਪਨੀ ਆ
ਇਹ ਸਹੀ ਗੱਲ ਐ।
ਮਿਲੇ ਕਿਸੇ ਤੋਂ
ਨਾ ਇਹ ਸੁੱਖ ਨਹੀਂ ਹੈ।
ਇਹ ਵੀ ਫੰਕਸ਼ਨ ਕਰਦੇ ਨੇ ਆਡ ਨਹੀਂ
ਬੰਦੇ ਨੂੰ ਬੰਦੇ ਨੂੰ ਖਿੱਚੋ ਬੰਦਾ ਇੱਧਰ ਆ ਜੇ ਚਾਹ ਪੀਣ ਨੂੰ।
ਹੋਰ ਹੋਣਾ ਚਾਹੀਦਾ ਵੇਸੇ। ਹਾਂ ਕਿਸੇ ਵੇਲੇ ਬੱਚਿਆਂ ਦਾ ਵੀ ਮੂਡ ਹੁੰਦਾ। ਮੂਲੀ ਨੇ ਕਹਿ ਦੇ ਬਣਾ ਦੋ ਬਣਾ ਦਿੰਦੇ ਨੇ ਕਈ ਵਾਰ ਕਈ ਵਾਰ ਨਹੀਂ ਵੀ ਬਣਾਉਂਦੇ।
ਨਹੀਂ ਬੱਚੇ ਕਿੱਥੇ ਬਣਾਉਂਦੇ। ਅੱਜ ਕੱਲ ਤੇ ਗਰਮੀ ਏਡੀ ਹੋਏ ਦੀ ਐ। ਪੋਲਿਊਸ਼ਨ ਕਰਕੇ ਵੀ ਕਿੰਨੀ ਗਰਮੀ ਐ ਹਨਾ।
ਹਾਂ ਪੋਲਿਊਸ਼ਨ ਬਲੀਫੜ ਹੈ ਹਾਂ ਇਹ ਗਰਮੀ ਇੰਨੀ ਪਹਿਲੇ ਟਾਈਮ ਤਾਂ ਥੋੜੀ ਇਨੀ ਗਰਮੀ ਹੁੰਦੀ ਸੀ।
ਪਹਿਲੇ ਟਾਈਮ ਦੇ ਪੋਲਿਊਸ਼ਨ ਪਤਾ, ਕੀ ਟਾਂਸ ਉਹ ਤੇ ਇੰਨੇ ਹੋ ਗਏ ਨਾ ਵਹੀਕਲ ਇੰਨੇ ਹੋ ਗਏ ਤੇ ਫਿਰ ਗਰਮੀ ਤਾਂ ਵਧਣੀ ਹੀ ਐ।
ਹਾਂ ਟਰਾਂਸਪੋਰਟ ਹੋ ਗਏ ਏਸੀ ਸਭ ਨੇ ਘਰਾਂ ਲਵਾਏ ਦੇ ਨੇ ਬਾਹਰ ਗਰਮੀ ਹੋ ਜਾਂਦੀ ਐ।
ਤੇ ਕੁਛ ਪੁਲਿਸ ਜਿੰਨਾ ਜਨਸੰਖਿਆ ਹੈ ਓਨਾ ਹੀ ਵਾਈਕਲ ਏ। ਹੁਣ ਨਾਈਟ
ਵਹੀਕਲ ਏ ਓਨਾ ਹੀ ਪੋਲਿਊਸ਼ਨ ਏ।
ਹਾਂ।
ਕਿੰਨਾ ਨੁਕਸਾਨ ਹੁੰਦਾ ਹੁਣ ਇਹੀ ਲਗਾ ਲੋ ਲੋਕਾਂ ਨੂੰ ਡਸਟ ਐਲਰਜੀ।
ਹੂ ਓਲਮੋਸਟ ਲੋਕਾਂ ਨੂੰ ਡਸਟ ਐਲਰਜੀ ਹੈਗੀ ਏ ਹੂ।
ਮੋਸਟ ਲੋ ਮਤਲਬ ਅਗਰ ਹਲਕੀ ਜਿਹੀ ਵੀ ਡਸਟ ਏਦਾਂ ਅ ਮਤਲਬ ਨੋਜ ਦੇ ਕੋਲ ਆਈ ਨਾ ਤੇ ਨਾਲ ਹੀ ਏਦਾਂ ਨਿੱਛਾ ਆਨੀਆਂ ਸ਼ੁਰੂ ਹੋ ਜਾਣਗੀਆਂ ਨੱਕ ਚੋ ਪਾਣੀ ਮੇਰੀ ਤੇ ਆਈਸ ਵੀ ਖਾਰਿਸ਼ ਹੋਣੀ ਸ਼ੁਰੂ ਹੋ ਜਾਂਦੀ ਐ।
ਅੱਛਾ।
ਕਿਉਂਕਿ ਪੋਲਿਊਸ਼ਨ ਜ਼ਿਆਦਾ ਵਧਿਆ ਦਾ ਜਿੰਨਾ ਪੋਲਿਊਸ਼ਨ ਵਧੇਗਾ, ਓਨੀ ਡਸਟ ਉੱਡੇਗੀ ਤੇ ਜਿਹੜੀ ਡਸਟ ਉੱਡਦੀ ਏ ਉਹ ਉਹਦੇ ਨਾਲ ਐਲਰਜੀ ਐ।
ਹਾਂ, ਨਈ ਓ ਤੇ ਹੈ ਈ ਐ
ਹੁੰਦੀ ਸੀ ਆ ਪ੍ਰੋਬਲਮ
ਪਹਿਲੇ ਨਾ ਪੋਲਿਊਸ਼ਨ ਸੀ, ਹਵਾ ਵੀ ਪਿਓਰ ਹੁੰਦੀ ਸੀ। ਤਾਜ਼ੀ ਹਵਾ, ਠੰਡੀ ਹਵਾ ਆਉਂਦੀ ਸੀ। ਤੇ ਅੱਜ ਕੱਲ ਉਹ ਬਿਨਾਂ ਹਵਾ ਦਾ ਸੈਰ ਕਰਨ ਦਾ ਮਜ਼ਾ ਏ। ਇੰਨਾ ਪੋਲਿਊਸ਼ਨ ਹੈਗਾ ਵਾ।
ਨਾ ਨਾ। ਅੱਜ ਕੱਲ ਕਿੱਥੇ ਸੈਰ ਤੇ ਹੁੰਦੀ ਹੀ ਨੀ, ਗਰਮੀ ਏਨੀ ਏ ਬਾਹਰ ਨਿਕਲਣ ਦਾ ਮਨ ਨੀ ਕਰਦਾ ਤੇ ਸੈਰ ਕੀ ਕਰਨੀ ਐ ਕਿਸੇ ਨੇ
ਹੂ ਪੋਲਿਊਸ਼ਨ ਵੀ ਇੰਨਾ ਏ ਹਾਂ, ਪੋਲਿਊਸ਼ਨ ਕੁਝ ਉਹ ਵੇ ਨਾ ਆਪਣਾ ਵੈਸੇ ਵੀ ਗੰਦਗੀ ਬੜੀ ਐ, ਪੋਲਿਊਸ਼ਨ ਤਾਂ ਚਲੋ ਹੈ ਹੀ ਐ। ਵੈਸੇ ਵੀ ਬਹੁਤ ਗੰਦਗੀ ਏ, ਸੀਵਰ ਸਾਵਰ ਕੰਮ ਕਰਦੇ ਹੈ ਨੀ। ਪਰ ਢੰਗ ਨਾਲ ਨੀ ਕਰਦੇ। ਪਾਈਪ ਪਾਏ ਨੇ ਛੋਟੇ ਪਾਈਪ ਪਾਤੇ ਨੇ ਨਾਲੀਆਂ ਸਾਰੀਆਂ ਬਲੋਕ ਹੋਈਆਂ ਪਈਆਂ। ਤੇ ਉਹਦੇ ਨਾਲ ਪੋਲਿਊਸ਼ਨ ਹੋਰ, ਹਾਂ ਉਹਦੇ ਨਾਲ ਪੋਲਿਊਸ਼ਨ ਹੋਰ ਫੈਲ ਜਾਂਦਾ।
ਇੱਕ ਦਿਨ ਬਣਾਉਂਦੇ ਆ ਦੂਸਰੇ ਤੀਸਰੇ ਦਿਨ ਟੁੱਟ ਵੀ ਜਾਂਦੀ ਐ।
ਹੂ ਸੜਕਾਂ ਤੇ ਓਨਾ ਹੀ ਮਲਬਾ ਪਿਆ ਰਹੇਗਾ, ਚੁੱਕਦੇ ਨੀ ਹੈਗੇ।
ਉਹ ਵੀ ਉੜੇਗਾ ਤੇ ਉੜੇਗਾ ਹੀ।
ਹਾਂ, ਉਹ ਵੀ ਹਵਾ ਚ ਹੀ ਹੁਣ
ਉਹ ਏਦਾਂ ਹੀ ਸੜਕਾਂ ਤੇ ਰੁਲ ਰੁਲ ਕੇ ਖ਼ਤਮ ਹੋ ਜਾਂਦਾ ਏ, ਉਹ ਓਦਾਂ ਨੀ ਚੁੱਕਦੇ। ਇਹਦਾ ਪੋਲਿਊਸ਼ਨ ਈ ਫੈਲਦਾ ਤਾਂ ਹੀ ਲੋਕਾਂ ਨੂੰ ਐਲਰਜੀ ਹੁੰਦੀ ਐ।
ਨਾਲੀਆਂ ਚੋ ਕੱਢਦੇ ਨੇ ਉਹ ਬਾਰਿਸ਼ ਆਂਦੀ ਏ ਫੇਰ ਵਾਪਸ ਉੱਥੇ ਹੀ ਚਲਾ ਜਾਂਦਾ ਵਾ।
ਸਹੀ ਗੱਲ ਐ।
ਹਾਂ
ਹੋਰ ਤੁਸੀਂ ਸੁਣਾਓ, ਤੁਹਾਡੇ ਸ਼ਹਿਰ ਦਾ ਕੀ ਹਾਲ ਐ?
ਤੁਹਾਡੇ ਸ਼ਹਿਰ
ਹੂੰ ਹੂੰ
ਪੋਲਿਊਸ਼ਨ ਪਤਾ ਹੈ ਕਿ ਟਰਾਂਸਪੋਰਟ ਬਹੁਤ ਜ਼ਿਆਦਾ ਏ ਨਾ, ਵਹੀਕਲ ਬਹੁਤ ਜਿਆਦਾ ਨੇ ਉਸ ਕਰਕੇ ਪੋਲਿਊਸ਼ਨ ਬਹੁਤ ਜਿਆਦਾ ਵੱਧਿਆ ਦਾ ਬਾਹਰ ਨਿਕਲਣ ਤੇ ਮਨ ਹੀ ਨੀ ਕਰਦਾ
ਹੂੰ ਉਹ ਤੇ ਹੈ ਈ ਏ
ਪੋਲਿਊਸ਼ਨ ਘੱਟ ਵੀ ਨਹੀਂ ਸਕਦਾ ਕਿਉਂਕਿ ਦਿਨ ਬਰ ਦਿਨ ਤੇ ਵੀਕਲ ਅੱਜ ਕੱਲ ਤਾਂ ਪਹਿਲੇ ਹੁੰਦਾ ਸੀ ਕਿ ਕਿਸੇ ਕਿਸੇ ਘਰ ਚ ਇੱਕ ਵਹੀਕਲ ਹੁੰਦਾ ਸੀ ਅੱਜ ਕੱਲ੍ਹ ਦੇ ਜਿੰਨੇ ਮੈਂਬਰਸ ਨੇ ਓਨੇ ਵਹੀਕਲ
ਨਾਲੇ ਇੱਕ ਕਾਰ ਦੇ ਵਿੱਚ ਇੱਕ ਵਹੀਕਲ ਠੀਕ ਹੈ ਹੁਣ ਜਿੰਨੇ ਮੈਂਬਰ ਅਤੇ ਓਨੇ ਵਹੀਕਲ
ਉਹੀ ਤੇ ਪਹਿਲੇ ਲੋਕ ਸਾਈਕਲ ਜਿਆਦਾ ਚਲਾਉਂਦੇ ਸੀ
ਹਾਂ,
ਪਹਿਲੇ ਦੀ ਗੱਲ ਕਰੀਏ ਸਾਈਕਲ ਜਿਆਦਾ ਸੀ।
ਹਾਂ,
ਹੁਣ ਅੱਜ-ਕੱਲ ਕੋਈ ਕਾਰ ਤੋਂ ਅਹ ਨੀਚੇ ਪੈਣ ਨੀ ਰੱਖਦਾ।
ਹੁਣ ਵੀ ਵੈਸੇ ਇਹਨਾਂ ਨੇ ਕੱਢਿਆ ਤੇ ਹੈ, ਉਹ ਜਿਹੜੀ ਬੈਟਰੀ ਵਧਆ ਚੱਲੀਆਂ। ਲੇਕਿਨ ਕਾਮਯਾਬੀ ਹੈਗੀਆਂ, ਪੋਲਿਊਸ਼ਨ ਨੂੰ ਰੋਕ
ਬੈਟਰੀ ਵੱਲ ਨਾ ਤੁਹਾਨੂੰ ਨਾ ਨਾ ਉਹ ਉਹਨਾਂ ਦੀ ਲਾਈਫ ਨਹੀਂ ਨਾਂ ਜ਼ਿਆਦਾ ਬੇ ਸੀ ਕਲੀ
ਹਾਂ ਪਲਾਸਟਿਕ ਬੋਡੀ ਹੈ, ਲਾਈਸ਼ ਨਹੀਂ ਹੈ ਕੋਈ ਹੂੰ, ਨਾਲੇ ਅਗਰ ਬਾਈ ਚਾਂਸ ਐਕਸੀਡੈਂਟ ਵਗੈਰਾ ਹੋਜੇ ਤੇ, ਚੀਜ਼ ਤੇ ਜਾਂਦੀ ਜਾਂਦੀ ਹੈ, ਤੇ ਬੰਦੇ ਨੂੰ ਵੀ ਜ਼ਿਆਦਾ ਨੁਕਸਾਨ ਹੁੰਦਾ।
ਉਹੀ ਬਲਾਸਟ ਵੀ ਹੁੰਦਾ।
ਹੂੰ,
ਕਿਉਂਕਿ ਇੱਕ ਮੈਂ ਵੀਡੀਓ ਦੇਖੀ ਸੀ, ਚਲਦੀ-ਚਲਦੀ ਸਕੂਟੀ ਨੂੰ ਨਾ ਇਹ ਜੋ ਮਤਲਬ ਇਹ ਨਾ ਐਕਟਿਵਾ ਆ ਬੈਟਰੀ ਵਾਲੀ, ਉਹਨੂੰ ਚਲਦੀ ਚਲਦੀ ਨੂੰ ਅੱਗ ਲੱਗ ਗਈ।
ਅੱਛਾ,
ਬੈਟਰੀ ਨੂੰ ਵੀਡੀਓ ਵਾਇਰਲ ਹੋਈ ਸੀ, ਕਾਫੀ ਕੇਸਿਸ ਹੋਏ ਆ।
ਹੂੰ,
ਵੀੇ ਕਿ ਜਾ ਤੇ ਜਾ ਤੇ ਹਰੇਕ ਕੰਪਨੀ ਉਹੀ ਸ਼ੁਰੂ ਕਰੇ ਨਾ। ਕਿਉਂਕਿ ਅਸੀਂ ਕਿਸ ਕਿਸ ਨੂੰ ਰੋਕ ਲਾਂਗੇ।
ਹਾਂ,
ਪੋਲਿਊਸ਼ਨ ਘੱਟ ਕਰਨ ਲਈ ਕਿਸ-ਕਿਸ ਨੂੰ ਰੋਕ ਲਾਂਗੇ ਹੁਣ ਜਿਹਦੇ ਕੋਲ ਮੰਨ ਲਓ, ਪੁਰਾਣੇ ਵਹੀਕਲ ਹੈ, ਓਪਨ ਵਹੀਕਲ ਸੇਲ ਥੋੜ੍ਹੀ ਕਰ ਦੇਗਾ, ਜਾਂ ਸੁੱਟ ਥੋੜੀ ਦੇਗਾ, ਤੇ ਰਹਿਣੇ ਤੇ ਉਹਨਾਂ ਕੋਲ ਹੀ ਹੈ। ਅਗਰ ਉਹ ਰਹਿਣਗੇ, ਤਾਂ ਉਹ ਯੂਜ ਵੀ ਹੋਣਗੇ, ਅਗਰ ਉਹ ਯੂਜ ਹੋਣਗੇ ਤਾਂ। ਪੋਲਿਊਸ਼ਨ ਕੱਟੇਗਾ ਹੀ ਨਹੀਂ,
ਹਾਂ ਇ
ਤੇ ਇਹ ਕੰਪਨੀ ਜਾਂ ਤੇ ਪ੍ਰੋਪਰਲੀ ਕੰਪਨੀਜ਼ ਉਹੀ ਬਣਾਉਣ ਬੈਟਰੀ ਵਾਲੀ ਔਰ ਬੈਨ ਕਰ ਦੇਣ।
ਬੈਟਰੀ ਵਾਲੀ ਬਣਾਉਣ ਤੇ ਹੈਵੀ ਬਣਾਉਣ ਵਕਲ ਇਹ ਨੀ ਹੈ ਕਿ ਹਵਾ, ਚ ਹੀ ਉੱਡਦੀ ਪਈ ਹੈ ਹਾਂ।
ਨਾ ਪਰ ਆਈ ਥਿੰਕ ਓਲਾ ਜੋ ਹੈ ਉਹ ਫੇਰ ਵੀ ਕਾਮਯਾਬ ਹੈ, ਉਹ ਹੈ ਵੀ ਡੇਢ-ਡੇਢ ਲੱਖ ਦੀ। ਤੇ ਐਕਟਿਵਾ ਹੀ ਹੈ।
ਹੈ ਸਾਡੇ ਰਿਲੇਸ਼ਨ ਵਿਚ ਵੀ ਹੈ, ਕਿਸੇ ਕੋਲ ਵੀ ਜਦੋਂ ਉਹਨਾਂ ਨੇ ਆ ਉਹਲਾ ਦਿੱਤੀ ਨਾ, ਔਨਾਂ ਦੇ ਸਾਡੇ ਔਨਾ ਦੇ ਘਰ ਦੇ ਸਾਰੇ ਮੈਂਬਰ ਏਕ-ਏਕ ਵਾਰੀ ਡਿੱਗੇ ਔਲਾ ਤੋ। ਔ ਸਪੀਡ ਤੇਜ਼ ਐ, ਛੇਤ ਤੀ ਹੱਥ ਨੀ ਮੈਂ
ਸਪੀਡ ਤੇਜ ਹੋਣੀ ਏ ਨਾ।
ਹਾਂ, ਤੇ ਏਨੀ ਛੇਤੀ ਨੀ ਹੱਥ ਬੈੰਦੀ ਹੋਂ, ਬਾਲਾਂ ਕਿ ਬੱਚੇ ਸਾਡੇ ਚਲਾ ਲੈਂਦੇ ਨੇ। ਤੇ ਅਹਦੇ ਬਜ਼ੁਰਗਾਂ ਦੇ ਹੱਥ ਨੀ ਪੈਦੀ ਸਪੀਡ। ਔ ਫੇਰ ਮੈਂ ਮੈਨੂੰ ਏਡਾ ਹਾਸਾ ਆਏ। ਵ ਕੈੰਦੇ ਜੋ ਮੇਰੇ ਰਿਲੇਸ਼ਨ ਵਿਚ ਨੇ, ਓਹ ਕੈੰਦੇ ਕੈੰਦੇ ਸਾਡੇ ਘਰ ਦੇ ਸਾਰੇ ਏਕ-ਏਕ ਇੱਕ ਵਾਰੀ ਡਿੱਗੇ ਆ ਔਲਾ ਤੋ।
ਤਾਂ ਹੀ ਹੱਦ ਬੈਠਾ ਨਾ ਔਨਾਂ ਦਾ।
ਆਹ ਤਾਂ ਹੀ ਆ ਸਪੀਡ ਕੰਟਰੋਲ ਕਰਨ ਦਾ ਆ ਗਿਆ ਸਿਸਟਮ ਕੋਸਟਲੀ ਵੀ ਐ ਤੇ ਪੱਲੇ ਥੱਲੇ ਵੀ ਕੁਛ ਨੀ ਹੈ ਹਾਂ।
ਕੀ ਏਨਾਂ ਦੀ ਰੀ-ਸੇਲ ਵੈਲਿਊ ਨੀ ਹੈ। ਜ਼ੀਰੋ ਵੈਲਿਊ ਹੋ ਜਾਂਦ ਰੀ-ਸੇਲ ਵੈਲਿਊ ਜ਼ੀਰੋ ਐ।
ਬਿਲਕੁਲ-ਬਿਲਕੁਲ
ਕੂਲੀ ਕੰਪਨੀਸ ਚਾਹੇ ਰੇਟ ਚਲੋ, ਜਿਆਦਾ ਹੋਏ ਨੋ ਡਾਊਟ ਪਰ ਹੋਣੀ ਓਹ ਚਾਹੀਦੀ, ਐ ਨਾ ਕਿ ਜੇੜੀ ਕਾਮਯਾਬ ਵੀ ਹੋਏ, ਰੀਸੇਲ ਵੀ ਹੋਏ। ਰੀਸੇਲ ਹੈ ਤਾਂਹੀ ਹੋ ਸਕਦੀ ਹੈ ਜੇ ਦੂਸਰੀ ਪੈਟਰੋਲ ਡੀਜ਼ਲ ਵਾਲੀ
ਹਾਂ ਔ ਤੇ ਬਸ ਖ਼ਰਾਬ ਹੋਈ ਤੇ ਗਈ ਐਹ ਸਿਸਟਮ ਏ‌‌।
ਅੱਜ-ਕੱਲ ਤੇ ਐਕਟੀ ਓਹ ਬਾ ਕਾਰ ਵੀ ਇਲੈਕਟ੍ਰਿਕ ਆ ਰੀ ਐ।
ਹੂੰ
ਪਰ ਓਹੀ- ਓਹੀ ਹੈ ਨਾ ਜਿੱਥੇ ਡੀਜ਼ਲ ਪੈਟਰੋਲ ਵਾਲੀ ਕੰਮ ਆਂਦੀ ਆ। ਉਥੇ ਬੈਟਰੀ ਵਾਲੀ ਕੰਮ ਨੀ ਨਾ ਆ ਸਕਦੀ ਤੇ ਪੋਲਿਊਸ਼ਨ ਰੁਕੇਗਾ ਕਿੱਥੋਂ।
ਉਹੋ ਏਕ ਵਾਰੀ ਕੀ ਹੋਇਆ। ਇੱਕ ਵਾਰ ਨਾ ਅਸੀ ਕਿਸੇ ਦੇ ਘਰ ਮੈਂ ਅ ਅਪਣੇ ਕਿਸ਼ੇ ਰਿਸ਼ਤੇ ਤੇ ਦਾਰ ਨਾਲ ਸੀ ਤੇ ਅਸੀਂ ਨਾ ਈ ਰਿਕਸ਼ਾ ਕਰ ਲਿਆ ਤੇ ਉਹਨੇ ਸਾਨੂੰ ਬਿਠਾ ਤੇ ਲਿਆ। ਓਹ ਜਿੱਥੇ ਅਸੀਂ ਪਹੁੰਚਣਾ ਸੀ ਅੱਧੇ ਰਸਤੇ ਹੀ ਈ-ਰਿਕਸ਼ਾ ਦਾ ਬੈਟਰੀ ਖ਼ਤਮ ਹੋ ਗਈ। ਉਨੇ ਸਾਨੂੰ ਉਥੇ ਹੀ ਉਤਾਰਤਾ। ਕਹਿੰਦਾ ਹੁਣ ਤੁਸੀ ਪੈਦਲ ਜਾਓ 'ਚ ਰੀ ਬੈਟਰੀ ਖ਼ਤਮ ਹੋਗੀ ਐਹ ਚੀਜ਼ਾਂ ਐਸ ਦੇ ਦੇ ਆ ਨੁਕਸਾਨ ਹੈਗਾ ਵੇ। ਪੈਟਰੋਲ ਆਲੀ ਦਾ ਤੇ ਐ ਹੁੰਦਾ ਨਾ ਬਈ ਪਤਾ ਲੱਗ ਜਾਂਦਾ ਕਿੰਨਾ ਪੈਟਰੋਲ ਹੈਗਾ ਕਿੰਨਾ 'ਚ ਚਲੇਗਾ ਬੈਟਰੀ ਆਲੇ ਦਾ ਤਾਂ ਕੋਈ ਭਰੋਸਾ ਹੀ ਨੀ ਹੈ ਕਿੱਥੇ ਬੰਦ ਹੋ ਜਾਂਣੈ ਐਨੇ।
ਏਹ ਸਾਡੇ ਨਾਲ ਹੀ ਹੋਇਆ ਸੀ ਇੱਕ ਵਾਰ ਇੰਸੀਡੈਂਟ।
ਅੱਛਾ
ਵਿੱਚ ਹੀ ਬੈਟਰੀ ਖਤਮ ਹੋ ਨਹੀਂ ਓਹ ਬੈਟਰੀ ਖ਼ਤਮ ਨੀ ਹੋਈ ਸੀ ਓਹ ਬੈਟਰੀ ਹੀ ਖ਼ਰਾਬ ਹੋ ਗੀ ਸੀ।
ਏਨਾਂ ਦੀ ਬੈਟਰੀ ਦੀ ਲਾਈਫ ਨੀ ਨਾ ਹੁੰਦੀ।
ਹੂੰ- ਹੂੰ ਅੱਛਾ।
ਹੋਰ ਸੁਣਾਓ।
ਹੋਰ ਬਸ ਬੈਠੇ ਸੀ ਤਵਾਡੇ ਨਾਲ ਗੱਲ ਕਰਦੇ-ਕਰਦੇ ਬਸ ਚਾਹ ਬਣੀ ਏ। ਤੁਹਾਣੇ ਨਾਲ ਗੱਲ ਕਰਦੇ-ਕਰਦੇ ਮੇਰੀ ਚਾਹ ਬਣ ਗਈ ਏ ਹੁਣ ਅਸੀਂ ਪੀਆਂਗੇ। ਬਾਕੀ ਮੇਰਾ ਬਣਾਣ ਤੇ ਬਿਲਕੁਲ ਮੂੜ ਨੀ ਸੀ ਪਰ ਬਣਾ ਈ ਲਈ।
ਮਨਾਣੀ ਪੈਂਦੀ ਜਦ ਕੋਈ ਨਾ ਬਣਾਏ ਫਿਰ ਆਪ ਹੀ ਬਨਾਣੀ ਪੈਂਦੀ ਏ।
ਹਾਂ ਐ ਤੇ ਹੈ।
ਕਰਰੇੇਵਿੰ ਹੁੰਦੀ ਹੈ ਚਾਹ ਦੀ ਚਾਏ ਜਿੰਨੀ ਮਰਜ਼ੀ ਗਰਮੀ ਹੈ।
ਸਹੀ ਗੱਲ ਉਹ ਸਾਡੇ ਵੈਸੇ ਪੰਜਾਬੀਆਂ ਨੂੰ ਤੇ ਵੈਸੇ ਹੀ ਭਾਵੇਂ ਹ ਅੱਤ ਦੀ ਗਰਮੀ ਅੱਗ ਪੈਂਦੀ ਹੋਏ ਬਾਹਰ ਲੇਕਿਨ ਚਾਹ ਸਾਨੂੰ ਚਾਹੀਦੀ ਹੈ।
ਚਲੋ ਠੀਕ ਹੈ ਫਿਰ ਕਰੋ ਤੁਸੀਂ ਚਾਹ ਇੰਜੋਏ। ਠੀਕ ਹੈ ਓਕੇ ਬਾਏ ਸਤਿ ਸ੍ਰੀ ਅਕਾਲ।